ਹੈਲੋ?
ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ ਚਾਲ ਏ?
ਬਸ ਵਧੀਆ ਭੈਣ ਜੀ, ਤੁਸੀਂ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ?
ਬਸ -ਬਸ ਅਸੀਂ ਵਧੀਆ- ਵਧੀਆ ਤੁਸੀਂ ਸੁਣਾਓ, ਹੋਰ ਕੀ ਕਰਦੇ ਪਏ ਸੀ?
ਬਸ ਫਰੀ, ਅ ਮਤਲਬ ਕਿ ਰੋਟੀ ਪਾਣੀ ਬਣਾ ਕੇ, ਹੁਣੇ ਖਾਧੀ ਏ ਤੇ ਖਾ ਪੀ ਕੇ, ਮੈਂ ਕਿਹਾ, ਚੱਲ ਭੈਣ ਜੀ ਨਾਲ ਗੱਲ ਹੀ ਕਰ ਲਈਏ। ਹਾਂਜੀ- ਹਾਂਜੀ ਸੈਰ ਕਰਦੀ ਪਈ ਸੀ। ਉੱਠੇ ਸੀ ਤੇ, ਮੈਂ ਕਿਹਾ ਚੱਲ ਭੈਣ ਜੀ ਨਾਲ, ਗੱਲ ਹੀ ਕਰ ਲਈਏ।
ਹਾਂਜੀ, ਹੋਰ ਸੁਣਾਓ ਕੀ ਬਣਾਇਆ ਸੀ, ਅੱਜ ਫਿਰ ਤੁਸੀਂ
ਬਸ ਭੈਣ ਜੀ ਅੱਜ ਚਿਕਨ ਬਣਾਇਆ। ਅਸੀਂ
ਅੱਛਾ-ਅੱਛਾ।
ਹਾਂਜੀ। ਅੱਜ ਦਹੀਂ ਵਾਲਾ ਚਿਕਨ ਬਣਾਇਆ ਸੀ। ਨਾਲ ਬ੍ਰੈਡ ਸੀ।
ਅੱਛਾ।
ਹਾਂਜੀ। ਨਾ ਅੱਜ ਭੈਣ ਜੀ ਰੋਟੀ ਬਣੀ ਨੀ ਤੁਆਨੂੰ ਪਤਾ ਈ ਏ, ਫੇਰ ਚਿਕਨ ਵਗੈਰਾ ਰੋਟੀ ਕਿੱਥੋਂ ਬਣਨੀ ਏ।
ਹਾਂਜੀ, ਐ ਤੇ ਹੈਗਾ।
ਹਾਂਜੀ।
ਹੋਰ ਸੁਣਾਓ? ਭੈਣ ਜੀ ਘਰ ਪਰਿਵਾਰ ਸਭ ਠੀਕ-ਠਾਕ ਹੈ?
ਹਾਂਜੀ-ਹਾਂਜੀ ਸਭ ਪਰਿਵਾਰ ਠੀਕ ਹੈ। ਸਭ-ਸਭ ਕੁਛ ਠੀਕ ਹੈ। ਭੈਣ ਜੀ
ਹੋਰ ਕੀ ਕਰਦੇ ਪਏ ਸੀਂ ਤੁਸੀ?
ਬਸ ਅੱਜ-ਕੱਲ੍ਹ ਸਾਡੇ ਇੱਥੇ ਪੰਜਾਬ ਵਿੱਚ ਇਲੈਕਸ਼ਨ ਚੱਲਦੇ ਪਏ ਆ। ਤੇ ਉਹਦੀਆਂ ਈ ਗੱਲਾਂ-ਬਾਤਾਂ ਚੱਲਦੀਆਂ ਪਈਆਂ ਸੀ। ਘਰ ਦੇ ਵਿੱਚ
ਅੱਛਾ-ਅੱਛਾ ਠੀਕ ਹੈ। ਇੰਟਰਸਟ ਲੈਂਦੇ ਹੋਵੋਗੇ ਨਾ ਤੁਸੀਂ ਪੋਲੀਟਿਕ ਪੋਲੀਟਿਕ ਇਸ ਚ ਤਾਂ ਈ ਤੁਹਾਡਾ ਇੰਟਰਸਟ ਹੈਗਾ ਵ
ਹਾਂਜੀ-ਹਾਂਜੀ ਉਹ ਫਿਰ ਘਰ ਦੇ ਵਿੱਚ ਗੱਲਾਂ ਕਰਦੇ ਤੇ ਫਿਰ ਉਹ ਫਿਰ ਉਸ ਪਾਸੇ ਧਿਆਨ ਚਲਾ ਜਾ ਭੈਣ ਜੀ
ਐ ਤੇ ਹੈ ਤੁਸੀਂ ਪੈਸੇ ਕਿਤੇ ਨਾਲ ਲਾਉਦੇ ਹੋ? ਤੁਸੀਂ ਕਾਂਗਰਸੀ ਓ, ਅਕਾਲੀ ਓਕਿ ਬੀਜੇਪੀ ਹੋ।
ਅਸੀਂ ਤਾਂ ਦੇਖੋ ਪੰਜਾਬ ਦੇ ਵਿੱਚ ਸਾਡੇ ਸੋਹੁਰਿਆਂ ਤੋਂ ਲੈ ਕੇ ਪਿੱਛੋਂ ਕੱਕੜ ਤੋਂ ਲੈ ਕੇ ਹੁਣ ਤੱਕ ਸਭ ਅਕਾਲੀ ਹੀ ਨੇ ਓ ਕਹਿੰਦੇ ਅਸੀਂ ਅਕਾਲੀਆਂ ਦੇ ਨਾਲ ਹੀ ਰੈਣਾ ਤੇ ਓਨਾਂ ਨਾਲ ਹੀ ਤੁਰਨਾ ਹਾਰਨ ਭਾਵੇਂ ਜਿੱਤਣ ਸਾਡੀ ਘਰ ਦੀ ਪਾਰਟੀ ਆ ਕੋਈ ਵੋਟ ਦਵੇ ਨਾ ਦਵੇ। ਅਸੀਂ ਵੋਟ ਇਹਨਾਂ ਨੂੰ ਵੀ ਦੇਣੀ ਆ।
ਠੀਕ ਐ ਜੀ ਚਲੋ, ਐ ਵੀ ਸਹੀ ਹੈ। ਏ ਜੋ ਹੁਣ ਜਦੋਂ ਦੱਸ ਸਿੱਧੋ ਚ ਚੱਲਦਾ ਆਂਦਾ ਏ ਉਹ ਫਿਰ ਚੱਲਦਾ ਈ ਰੈਂਦਾ ਏ ਨਾ।
ਉਹ ਈ ਤੁਹਾਨੂੰ ਪਤਾ ਜੋ ਆਪਣੇ ਘਰ ਦੇ ਬੰਦਾ ਸਮਝ ਲੋ। ਘਰ ਦੀ ਪਾਰਟੀ ਘਰ ਦੀ ਹੁੰਦੀ। ਉਹ ਸਾਬ ਹੋ ਗਿਆ। ਘਰ ਦਾ ਬੰਦਾ ਘਰ ਦਾ ਹੁੰਦਾ। ਉਹ ਜਿੱਦਾਂ ਕਹਿੰਦੇ ਅਸੀਂ ਫੇਰ ਓਦਾਂ ਕਰ ਲਈਦਾ ਹੋਰ ਕੀ ਆ?
ਹੂੰ।
ਉਹ ਕਹਿੰਦੇ ਅਸੀਂ ਪੱਕੇ ਅਕਾਲੀਆਂ ਤੇ ਅਸੀਂ ਹੈਗੇ ਪੱਕੇ ਅਕਾਲੀ
ਅੱਛਾ -ਅੱਛਾ।
ਹਾਂਜੀ-ਹਾਂਜੀ।
ਅੱਛਾ, ਵੀ ਏਦੀ ਵੀ ਫਿਰ ਲੈਂਦੇ ਨੇ ਇੰਟਰੱਸਟ ਮਤਲਬ ਕੀ ਅੱਗੇ ਲੱਗਦੇ ਨੇ ਇਲੈਕਸ਼ਨਾਂ ਚ ਅੱਗੇ-ਅੱਗੇ ਰਹਿੰਦੇ।
ਹਾਂ, ਹਾਂਜੀ ਨਈ-ਨਈ ਹਾਂਜੀ। ਪ੍ਰਧਾਨਗੀ ਦੇ ਵਿੱਚ ਆ ਜਾਂਦੇ ਨੇ। ਫੇਰ ਉਹ ਉਹਨਾਂ ਨੂੰ ਫੋਨ ਵਗੈਰਾ ਕਰਦੇ ਨੇ ਸੱਦਦੇ ਨੇ ਓ ਜਾਂਦੇ ਹੈਗੇ ਆ। ਏਸ ਕਰਕੇ ਹਾਂਜੀ, ਮੀਟਿੰਗਾਂ ਵਿੱਚ ਜਾਂਦੇ। ਦੇਆਂ, ਤੇ ਉਹ ਫਿਰ ਘਰ ਆ ਕੇ, ਬੇਟਾ ਮੇਰਾ ਵੱਡਾ ਹੈਗਾ ਨਾ। ਅਠਾਰਾਂ ਪਲੱਸ ਹੈਗਾ ਆ। ਓਫੇਰ ਪਿਓ-ਪੁੱਤ ਗੱਲਾਂ ਕਰਦੇ। ਫੇਰ ਉਹ ਆਪਸ ਵਿੱਚ ਗੱਲਾਂ-ਗੁੱਲਾਂ ਕਰਦੇ ਤੇ ਓ ਫੇਰ ਮੈਂ ਸੁਣਦੀ ਰੈਣੀ ਆ। ਉਹਨਾਂ ਦੀਆਂ ਆਪਸ ਦੀਆਂ ਗੱਲਾਂ
ਹੂੰ, ਹਾਂਜੀ।
ਹਾਂਜੀ ਓਰ ਧਾਨੂੰ ਤਾਂਈਓ ਏ ਫੇਰ ਬੱਚਿਆਂ ਦੀਆਂ ਸੁਣੋ ਵੱਡਿਆਂ ਦੀ ਸੁਣੋ ਫਿਰ ਜਨਾਨੀਆਂ ਨੂੰ ਵੀ ਇੰਟੱਰਸਟ ਪੈ ਈ ਜਾਂਦਾ।
ਇਹ ਤੇ ਹੈ ਫਿਰ ਜਿਹੜੀ ਗੱਲਾਂ ਘਰ ਹੋਣਗੀਆਂ ਜੇ ਪੋਲੀਟਿਕਸ ਦੀਆਂ ਹੋਣਗੀਆਂ ਪੋਲੀਟਿਕ। ਜੇ ਕਿਸੇ ਆਪਣਾ ਗੇਮਸ ਵਗੈਰਾ ਦੀਆਂ ਗੱਲਾਂ ਹੋਣਗੀਆਂ ਫਿਰ ਗੇਮਸ ਵਗੈਰਾ ਜਿਹਵੇ ਟਸਟ ਆਦਾ ਵੇ ਬਸ ਐਵੇਂ ਇੰਟਰਸਟ ਆ ਈ ਜਾਂਦਾ ਏ ਹਾਂਜੀ।
ਹਾਂਜੀ ਹਾਂਜੀ ਏਦਾਂ ਹੀ ਬਸ। ਉਹ ਆਪਸ ਚ ਗੱਲਾਂ ਕਰਦੇ ਰਹਿੰਦੇ ਨੇ ਫੇਰ ਮੈਂ, ਸੁਣਦੀ ਰਹਿੰਦੀ ਹਾਂ ਹੋਰ ਕੁਛ ਨੀ।
ਬਸ ਬਸ ਇਹੀਓਂ ਗੱਲ ਹੈ, ਇੰਟਰਸਟ ਫਿਰ ਬਣ ਜਾਂਦਾ।
ਹਾਂਜੀ-ਹਾਂਜੀ!
ਤੇ ਤੁਹਾਡਾ ਬੇਟਾ ਵੀ ਫੇਰ ਪੋਲੀਟਿਕਸ ਵਿੱਚ ਹੀ ਹੈਗਾ।
ਨਹੀਂ! ਉਹ ਪਾਪਾ ਦੇ ਨਾਲ ਬਸ ੳ ਗੱਲਾਂ ਗੁੱਲਾਂ ਕਰਦਾ ਰਹਿੰਦਾ। ਪਾਪਾ, ਕਿੱਦਾਂ? ਕੀ ਹਿਸਾਬ ਕਿਤਾਬ, ਉਹ ਫਿਰ ਪਿਓ। ਉਹ ਥੋੜਾ ਮਾਂ ਪਿਓ ਪਿਓ ਦੇ ਨਾਲ, ਥੋੜਾ ਓਦਾ ਕਨੈਕਸ਼ਨ ਜਿਆਦਾ ਹੀ ਹੈ। ਉਹ ਇਹ ਵਾਲੇ ਗੱਲਾਂ ਵਿੱਚ ਧਿਆਨ ਜ਼ਿਆਦਾ ਹੀ ਦਿੰਦਾ ਆ ਹਾਂਜੀ
ਬਹੁਤ ਅੱਛੀ ਗੱਲ ਏ ਹੁਣ ਤੋਂ ਹੀ ਹੈ ਗੱਲਾਂ ਚ। ਧਿਆਨ ਦੇ ਰਿਹਾ। ਨਹੀਂ ਤੋ ਅੱਜ ਕੱਲ ਦੇ ਬੱਚੇ ਤੇ ਤੁਸੀ ਦੇਖੋ, ਉਹਨਾਂ ਨੂੰ ਫਿਰਨ ਫੁਰਨ ਤੋਂ ਹੀ ਨਹੀਂ ਫੁਰਸਤ। ਪੇਲੇ ਤੇ ਇਹ ਵਾਲੇ ਕੰਮਾਂ 'ਚ ਕਿੱਥੇ ਧਿਆਨ ਦੇਣਗੇ ਬੱਚੇ।
ਹਾਂਜੀ ਹਾਂਜੀ ਤਾਂ ਸਹੀ ਕਹਿੰਦਾ ਪੈ ਭੈਣ ਜੀ।
ਹਮ!
ਬਸ ਉਹ ਹੀ, ਕਿ ਥੋੜੀ ਜਿਹੀ ਜਰਨਲ ਨੋਲੇਜ ਲਾ ਲੋ ਕੁਛ। ਇਕੱਠਾ ਹੀ ਕਰਦਾ ਰਹਿੰਦਾ, ਹੁਣ ਸਾਡੇ ਇੱਥੇ ਚੌਂਕ ਹੈਗਾ ਵੀ, ਉਹ ਤੇ ਕੱਲ ਕਹਿੰਦੇ, ਮਜੀਠੀਏ ਨੇ ਆਉਣਾ ਆ।
ਅੱਛਾ ਅੱਛਾ।
ਹਾਂਜੀ ਹਾਂਜੀ, ਦੇਖੋ ਹੁਣ ਕੱਲ ਕੀ ਹਿਸਾਬ ਕਿਤਾਬ ਹੈ। ਬੱਚਿਆਂ ਨੂੰ ਤੇ ਤੁਹਾਨੂੰ ਪਤਾ ਐਕਸਾਈਟਮੈਂਟ ਹੁੰਦਾ ਮਜੀੇਠੀ ਆਨ ਦਾ ਪ। ਐਕਸਾਈਟਮੈਂਟ ਚੱਲਦੀ ਪਈ ਆ ਬੱਚਿਆਂ 'ਚ ਪਾਪਾ ਨਾਲ ਗੱਲਾਂ ਕਰੇ ਪਾਪਾ ਓਨੇ ਆਉਨਾ ਟਮਣੇ। ਫਰੈਂਡ ਸਦਲਾ ਜਾਂ ਕੁਛ ਇਹੀ ਗੱਲਾਂ ਲੱਗਾ ਵਾ ਸੀ।
ਠੀਕ ਐ- ਠੀਕ ਐ ਚਲੋ ਅੱਛੀ ਗੱਲ ਏ। ਫਰੈਂਡਸ ਵਗੈਰਾ ਆਉਣਗੇ ਕੇਟਰਿੰਗ ਜ਼ਿਆਦਾ ਹੋਏਗੀ ਅਤੇ।
ਹਾਂਜੀ-ਹਾਂਜੀ! ਉਹ ਤੇ ਹੈ ਹੀ ਹੈ, ਭੈਣ ਜੀ! ਹੋਰ ਭੈਣਜੀ ਤੁਸੀਂ ਕੀ ਕਰਦੇ ਪੇਸੀ।
ਬਸ ਮੈਂ ਵੀ ਆਪਣਾ ਰਸੋਈ ਰਸੋਈ ਸਾਂਭੀ ਏ ਰਾਤ ਹੋ ਗਈ ਸੀ, ਹੁਣ ਬਸ ਸੋਣ ਲੱਗੇ ਸੀ। ਮੈਂ ਕਿਹਾ ਇੱਕ ਨਜ਼ਰ ਮਾਰ ਆਵਾ ਰਸੋਈ ਵਿੱਚ ਗੰਦ ਗੁੰਦ 'ਤੇ ਨਹੀਂ ਪਾਇਆ ਤਾਂ ਬੱਚਿਆਂ ਨੇ ਕਈ ਵਾਰੀ। ਬੱਚੇ ਵਾੜ ਜਾਂਦੇ ਨੇਂ। ਫਿਰ ਗੰਦ ਗੁੰਦ ਪਾ ਦਿੰਦੇ ਨੇਂ, ਨਾ।
ਹਾਂਜੀ ਹਾਂਜੀ ਉਹ ਅੱਛਾ ਅੱਛਾ।
ਭੈਣਜੀ, ਮੈਂ ਉਦੋਂ ਨਾ ਤੁਹਾਡੇ ਘਰ ਆਈ ਸੀ ਤੇ। ਮੈਂ ਦੇਖੇਆ ਸੀ, ਆਪਨਾ
ਹਾਂਜੀ!
ਤੁਹਾਡੇ ਘਰ ਨਾ ਉਹ ਬੜਾ ਸੋਹਣਾ ਉਹ ਪਿਆ ਸੀਗਾ ਆਪਣਾ। ਹੂੰ ਉਹ ਤੁਸੀਂ ਬਣਾਈ ਦੀ ਸੀ ਨਾ, ਬੀਅਰ ਬਾਹਰ ਜਿਹੀ ਬਣਾਈ ਦੀ ਸੀ। ਬੋਟਲ ਉੱਥੇ ਬੜਾ ਵਧੀਆ ਬੀਅਰ ਵਾਲਾ ਜੱਗ ਪਿਆਦਾ ਸੀ। ਭੈਣ ਜ ਤੁਸੀਂ ਕਿੱਥੋਂ ਲਿੱਤਾ ਸੀ? ਵੀ ਉਹ ਜਗ, ਮੈਂ ਵੀ ਕਿਸੀ ਨੂੰ ਗਿਫਟ ਕਰਨਾ ਸੀ। ਤੇ ਮੈਂ ਕਿਹਾ ਚਲੋ ਭੈਣ ਜੀ ਨੂੰ ਹੀ ਫੋਨ ਕਰਕੇ ਪੁੱਛ ਲਵਾਂਗੀ
ਅੱਛਾ-ਅੱਛਾ! ਭੈਣ ਜੀ ਅਸੀ ਮੋਲ ਵਗੈਰਾ ਤੋਂ ਹੀ ਲੈ ਕੇ ਆਏ ਸੀ।
ਅੱਛਾ ਮੋਲ ', ਚੋਂ ਲਿੱਤਾ ਸੀ ਤੁਸੀਂ।
ਹਾਂਜੀ-ਹਾਂਜੀ!
ਅੱਛਾ-ਅੱਛਾ ਲੋਕਲ ਈ ਐ ਕੰਮ ਮੌਲ ਤੁਆਡੇ।
ਹਾਂਜੀ ਹਾਂਜੀ ਲੋਕਲ ਹੀ ਮੋਲ, ਅਸੀਂ ਉੱਥੋਂ ਲੈ ਕੇ ਆਏ ਸੀ ਭੈਣ ਜੀ।
ਨਹੀਂ ਭੈਣ ਜੀ ਸਾਡੇ ਇੱਧਰ ਹੈਗੀ, ਤੇ ਵੀ ਇੱਕ ਦੁਕਾਨ ਕਰੋਕਰੀ ਦੀ ਬੜੀ ਵੱਡੀ। ਦੀ, ਉੱਥੇ ਸਮਾਨ ਵੀ ਮੈਂ ਐਂਵੇਂ ਕਹਾਂ ਬਹੁਤ ਸੋਹਣਾ-ਸੋਹਣਾ ਸਮਾਨ ਹੈਗਾ ਐ'। ਤੇ ਜੱਗ ਓਨਾਂ ਕੋਲ ਅਵੇਲੇਬਲ ਨੀ ਹੈਗਾ ਸੀ ਨਾ ਓਸ ਮੈਂ ਕਿਹਾ, ਚਲੋ ਭੈਣ ਜੀ ਨੂੰ ਪੁੱਛ ਲੈਂਦੀ ਹਾਂ ਭੈਣ ਜੀ। ਪੁੱਛਨੀ ਆ, ਉਹਨਾਂ ਨੂ ਕਿੱਥੋਂ ਲਿੱਤਾ ਸੀ। ਤੇ ਮੈਂ ਭੈਣ ਜੀ ਕੋਲੋਂ ਐਡਰੈਸ ਲੈ ਕੇ ਤੇ ਮੈਂ ਲੈ ਆਵਾਂਗੀ। ਅੱਛਾ ਤੁਸੀਂ ਮੋਲ ਚੋ ਦਿੱਤਾ ਸੀ ਓ ਜਾਗ।
ਹਾਂਜੀ ਹਾਂਜੀ ਜੇ ਤੁਸੀਂ ਭੈਣ ਜੀ ਕਹਿੰਦੇ ਹੋ, ਤਾਂ ਮੈਂ ਤੁਹਾਨੂੰ ਲੈ ਕੇ ਭੇਜ ਦੂੰਗੀ ਕੋਈ ਗੱਲ ਨਹੀਂ।
ਅੱਛਾ-ਅੱਛਾ! ਕੋਈ ਨਹੀਂ ਭੈਣ ਜੀ ਫਿਰ, ਮੈਂ ਕੱਲ ਸਵੇਰੇ ਮਾਰਕੀਟ ਜਾਂਨੀ ਹਾਂ ਪਹਿਲੇ। ਇੱਥੇ ਥੋੜਾ ਫਿਰ ਲੈਂਨੀਂ ਹਾਂ, ਜੇ ਤੇ ਮੈਨੂੰ ਇੱਥੋਂ ਮਿਲ ਗਿਆ, ਠੀਕ ਹੈ। ਨਹੀਂ ਤਾਂ ਫਿਰ ਕੋਈ ਨੀ ਮੈਂ ਆਉਂਦੀ ਹਾਂ, ਤੁਹਾਡੇ ਵੱਲ ਆ ਕੇ ਤੁਹਾਡੇ ਨਾਲ ਚੱਲ ਜਾਵਾਂਗੀ ਬਈ ਜਿਹੜਾ। ਜੜੇ ਮੋਲ 'ਚ ਤੁਸੀਂ ਗਏ ਸੀ, ਉੱਥੋਂ ਹੀ ਲੈ ਆਵਾਂਗੇ।
ਹਾਂਜੀ ਹਾਂਜੀ ਨਹੀਂ ਤੁਹਾਡਾ ਮਨ ਕਰੇਗਾ ਤੇ, ਜਰੂਰ ਭੈਣ ਜੀ ਮੈਂ ਤੁਹਾਨੂੰ ਭੇਜ। ਕੁਛ
ਹਾਂਜੀ ਹਾਂਜੀ ਹੋਰ ਵੀ ਵਰਾਇਟੀ ਹੈਗੀ ਹੈ, ਮੋਲ 'ਵਿਚ ਕਰੋਕਰੀ ਵਿੱਚ।
ਹਾਂਜੀ ਬਹੁਤ ਤਰ੍ਹਾਂ ਦੀ ਵਰਾਇਟੀ ਹੈਗੀ, ਭੈਣ ਜੀ।
ਅੱਛਾ ਕੱਪ ਵਗੈਰਾ ਦੀ ਮੱਗ-ਕੱਪ ਆਹ ਡੀਨਰ ਸੈੱਟ ਚਾਹੀਦਾ ਸੀ ਮੈਨੂੰ, ਇੱਕ ਨਾ
ਹਾਂਜੀ-ਹਾਂਜੀ ਓ ਡੀਨਰ ਸੈੱਟ ਪੈਣ ਜੀ ਫੇਰ ਨਾ-ਨਾ-ਨਾ ਡੀਨਰ ਸੈਟ ਵੀ ਮਿਲ ਜਾਂਦੇ ਨੇਂ, ਬਟ ਭੈਣ ਜੀ! ਚਲੋ! ਤੇ ਮ, ਡੀਨਰ ਸੈੱਟ ਵੀ ਹੁੰਦੇ। ਮਿਲ ਤੇ ਜਾਂਦੇ ਐਂ। ਬਟ, ਮੈਂ ਨਾ ਥੋੜਾ ਜਿਹਾ, ਅਲੱਗ ਅਲੱਗ ਚੀਜ਼ਾਂ। ਕੱਠੀਆਂ ਕਰ ਲੈਂਣੀ ਹੁੰਨੀਂ ਹਾਂ। ਡਿਨਰ ਸੈੱਟ ਵੀ ਸੋਹਣੇ ਹੁੰਦੇ ਆਂ। ਮੈਂ ਡਿਨਰ ਸੈੱਟ ਤੇ ਲੈ ਕੇ ਰੱਖੇ ਦੇ ਨੇ ਭੈਣ ਜੀ।
ਹਾਂਜੀ ਭੈਣ ਜੀ! ਤੁਸੀਂ ਤੇ ਲੈ ਕੇ ਰੱਖੇ ਦੇ ਨੇਂ। ਮੈਂ ਤੇ ਪੁੱਛ ਰਹੀ ਸੀ ਉੱਥੇ, ਮੋਲ ਵਿੱਚ। ਡਿਨਰ ਸੈੱਟ ਦੀ ਵਰਾਇਟੀ ਹੈਗੀ ਆ ਕਾਫੀ ਜਿਵੇਂ ਕੋਈ ਬੱਤੀ ਪੀਸ? ਦੇ ਹੁੰਦੇ ਨੇ ਕੋਈ ਅਠਾਰਾਂ ਪੀਸ ਦੇਂਦੇ ਹੁੰਦੇ ਨੇ, ਕੋਈ ਚੌਵੀ ਪੀਸ ਦੇਂਦੇ ਨੇ, ਮਤਲਬ ਕਿ ਜਿਵੇਂ ਮੈਨੂੰ ਛੋਟ। ਆਟਾ ਜਿਵੇੰ ਦਾ ਚਾਹੀ ਦਾ ਹੋਏ, ਉਵੇਂ ਦਾ ਵੀ ਕੋਈ ਮਿਲ ਜਾਏ।
ਹਾਂਜੀ, ਨਹੀਂ ਫਿਰ ਨਹੀਂ ਨਹੀਂ ਭੈਣ ਜੀ ਫੇਰ ਤਾਂ ਤੁਹਾਨੂੰ। ਉੱਥੇ ਜਿੱਦਾਂ ਉਹਨਾਂ ਨੇ ਅਲੱਗ ਅਲੱਗ, ਵਰਾਇਟੀ ਲੈ ਕੇ ਰੱਖ। ਜਿਵੇੰ ਹੁੰਦੀ ਕਈ ਵਾਰੀ, ਮੇਲ ਵੀ ਖਾ ਜਾਂਦੀ ਹੈ। ਤੇ ਫੇਰ ਅਲੱਗ ਅਲੱਗ ਪੀਸ ਵੀ ਲੈ ਲੈਂਦੇ ਹਾਂ, ਭੈਣ ਜੀ ਅਸੀਂ ਜਿੱਦਾਂ ਛੇ। ਪੀਸ ਨਾਲ ਮੇਲ-ਜੋਲ ਕਰਦੇ ਹੋਏ ਡੀਨਰ ਸੈੱਟ ਛੋਟਾ ਬਣਾਣਾ ਹੋਏ ਤੇ ਫਿਰ ਅ ੳ ਬਣ ਜਾਂਦਾ ਏਆ।
ਅੱਛਾ-ਅੱਛਾ! ਠੀਕ ਹੈ।
ਹਾਂਜੀ-ਹਾਂਜੀ। ਹੋਰ ਭੈਣ ਜੀ ਤੁਸੀਂ ਸੁਣਾਓ, ਬੱਚੇ ਠੀਕ ਤੁਹਾਡੇ?
ਮੈ ਕਿਹਾ, ਚੱਲ ਡਿਨਰ ਸੈੱਟ ਦਾ ਪਤਾ ਕਰਾਂ ਹਾਂ। ਬਨ ਫਿਰ ਮੈਨੂੰ ਲੱਗਦਾ ਅਲੱਗ ਅਲੱਗ, ਪੀਸ ਲੈਣੇ ਪੈਣੇ ਨੇ, ਸਾਰਾ ਨਹੀਂ ਮਿਲਣਾ। ਹਨਾ।
ਹਾਂਜੀ-ਹਾਂਜੀ ਕੱਠਾ ਨੀ ਮਿਲਦਾ ਹੈਗਾ ਅਲੱਗ-ਅਲੱਗ ਪੀਸ ਲੈਣੇ ਪੈਂਦੇ ਨੇ। ਆ ਜਿਹੜੇ ਜੱਗ ਵੀ ਹੁੰਦੇ ਨੇ, ਨਾ ਪਰ ਪੀਸ ਮਿਲਦਾ ਏ।
ਤੇਰੇ, ਨ ਪਰ। ਫਿਰ ਤੇ ਐਵੇਂ ਪੀਸ ਦੇ ਹਿਸਾਬ ਨਾਲ ਜੇ ਮੈਂ, ਲਾਂਗੀ ਤੇ ਮੈਨੂੰ ਥੋੜ੍ਹਾ ਮਹਿੰਗਾ ਵੀ ਪਏਗਾ।
ਹਾਂਜੀ- ਹਾਂਜੀ, ਮੈਂ ਪਰ ਪੀਸ ਦੇ ਹਿਸਾਬ ਨਾਲ ਲੈਂਣੀ ਆਂ। ਜਿਹੜੇ ਜੱਗ ਬੰਨੇ ਹੁੰਦੇ ਨੇ ਨਾ ਉਹ, ਪਰ ਪੀਸ ਦੇ ਹਿਸਾਬ ਨਾਲ ਮਿਲਦੇ ਭੈਣ ਜੀ।
ਅੱਛਾ -ਅੱਛਾ ਠੀਕ ਹੈ ਚਲੋ ਕੋਈ ਨਹੀਂ ਫਿਰ ਮੈਂ ਆਵਾਂਗੀ ਅਤੇ ਫਿਰ ਦੇਖਾਂਗੇ ਤੇ ਚੱਲਾਂਗੇ ਲੈ ਆਵਾਂਗੇ। ਚਲੋ ਠੀਕ ਹੈ ਭੈਣ ਜੀ ਫਿਰ ਆਂਨੀ ਆਂ। ਤੇ ਮੈਨੂੰ ਲੈ ਜਾਣਾ ਤੁਸੀਂ ਦੁਕਾਨ ਤੇ
ਹਾਂਜੀ -ਹਾਂਜੀ ਠੀਕ ਹੈ ਹਾਂਜੀ ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ।
ਸ ਹਾਂਜੀ- ਹਾਂਜੀ ਸਤਿ ਸ਼੍ਰੀ ਅਕਾਲ ਜੀ।
ਚਲੋ ਠੀਕ ਹੈ ਫੇਰ ਕਰਦੇ ਹਾਂ ਗੱਲ।